ਹੈਲੋ, ਹੈਲੋ ਸਤਿ ਸ੍ਰੀ ਅਕਾਲ ਜੀ।
ਵਧ ਸਤੀੀਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ?
ਬਹੁਤ ਵਧੀਆ-, ਬਹੁਤ ਵਧੀਆ। ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ?
ਸਾਡੇ ਵੀ ਬਹੁਤ ਵਧੀਆ ਹਾਲ ਚਾਲ ਨੇ, ਹੋਰ ਕੀ ਕਰ ਰਹੇ ਓ?
ਤੁਹਾਡਾ ਈ ਚੇਤਾ ਸੀ, ਤੁਹਾਨੂੰ ਈ ਯਾਦ ਕਰਦੀ ਪਈ ਸੀ। ਤੁਹਾਨੂੰ ਕਾਲ ਕਰਨਾ ਈ ਸੀ ਤੇ ਤੁਹਾਡਾ ਕਾਲ ਆ ਗਿਆ।
ਚਲੋ ਵਧੀਆ ਆ, ਤੁਸੀਂ ਦਿਲ ਨਾਲ ਯਾਦ ਕੀਤਾ ਤੇ ਫੋਨ ਆ ਈ ਗਿਆ ਦੇਖੋ।
ਹਾਂਜੀ-ਹਾਂਜੀ, ਬਿਲਕੁੱਲ ਹੋਰ ਸੁਣਾਓ ਕੀ ਕਰਦੇ ਪਏ ਸੀ?
ਬਸ ਵਧੀਆ ਜੀ, ਤੁਹਾਨੂੰ ਯਾਦ ਕਰ ਰਹੇ ਸੀ। ਮੈਂ ਵੀ ਇੱਧਰੋਂ ਕਰ ਰਿਹਾ ਸੀ, ਉੱਧਰੋਂ ਤੁਸੀਂ ਵੀ ਕਰ ਰਹੇ ਸੀ।
ਅੱਛਾ-ਅੱਛਾ, ਚਲੋ। ਫਿਰ ਤੇ ਕਨੈਕਸ਼ਨ ਹੋ ਗਿਆ ਨਾ, ਆਪੇ ਫੋਨ ਆ ਗਿਆ ਜੀ, ਚਲੋ। ਕੋਈ ਨੀ ਬਹੁਤ ਵਧੀਆ, ਤੁਸੀਂ ਕਿਸ ਕੰਮ ਤੋਂ ਯਾਦ ਕਰ ਰਹੇ ਸੀ ਵੈਸੇ ਸਾਨੂੰ?
ਮੈਂ ਤੇ ਕੰਮ ਤੋਂ ਯਾਦ ਕਰ ਰਿਹਾ ਸੀ, ਤੁਸੀਂ ਉਹ ਆਪਣਾ ਗਏ ਸੋ ਹਜ਼ੂਰ ਸਾਹਿਬ
ਹਾਂਜੀ-ਹਾਂਜੀ-ਹਾਂਜੀ।
ਤੇ ਹਜ਼ੂਰ ਸਾਹਿਬ ਗੁਰਦੁਆਰੇ ਗਏ ਸੀ, ਆਪਣਾ ਕਿੱਦਾਂ ਰਹੇ ਤੁਹਾਡੇ ਦਰਸ਼ਨ ਵਗੈਰਾ?
ਬਹੁਤ ਵਧੀਆ ਗਏ ਨੇ। ਮੈਂ ਤੇ ਐਕਚੁਲੀ ਹਜ਼ੂਰ ਸਾਹਿਬ ਨੀ ਗਈ ਸੀ ਮੈਂ ਨਾ ਆਪਣੇ ਵੱਡੇ ਬੇਟੇ ਕੋਲ ਗਈ ਸੀ।
ਤੇ ਉਹਦੇ ਉੱਧਰ ਹੀ ਪੈਂਦਾ। ਨਾਲ ਹੀ ਪੈਂਦਾ ਤਿੰਨ, ਚਾਰ ਘੰਟੇ ਦਾ ਰਸਤਾ ਹੈ ਮੈਂ ਕਿਹਾ ਚਲੋ ਇੱਥੋਂ ਕਾਫੀ ਡਿਫਰੈਂਸ ਹੈਗਾ ਕਿ ਬੜਾ ਟਾਇਮ ਲੱਗ ਜਾਂਦਾ ਇੱਧਰੋਂ ਉੱਧਰੀ ਤੇ ਦੋ, ਤਿੰਨ ਦਿਨ ਦਾ ਰਸਤਾ ਏ ਬਾਏ ਟਰੇਨ ਤੇ ਬਾਕੀ ਉੱਧਰੋਂ ਦੀ ਤਿੰਨ, ਚਾਰ ਘੰਟੇ ਦਾ ਸੀ ਫਿਰ ਪਲੈਨ ਬਣ ਗਿਆ ਸਾਡਾ ਅਚਾਨਕ ਹੀ ਚਲੋ ਬਈ ਹਜ਼ੂਰ ਸਾਹਿਬ ਹੁੰਨੇ ਆਹ ਯਾਤਰਾ ਤੇ ਜਾਣਾ ਤੇ ਇੱਕ ਅਲੱਗ ਚੀਜ਼ ਹੈਗੀ ਹੈ ਜਿਵੇਂ ਅਸੀਂ ਅਗਰ ਸਾਰਿਆਂ ਦੇ ਸੰਗਤ ਦੇ ਨਾਲ ਜਾਂਦੇ ਹਾਂ। ਉਹ ਤੇ ਅਲੱਗ ਏ ਪਰ ਹੁਣ ਅਸੀਂ ਗਏ ਸੀ ਜਦ ਮੈਂ ਆਪਣੇ ਬੇਟੇ ਤੇ ਬੇਟੇ ਦੀ ਫੈਮਿਲੀ ਨਾਲ ਗਏ ਸੀ। ਤੇ ਬਹੁਤ ਵਧੀਆ ਦਰਸ਼ਨ ਹੋ ਗਏ। ਤਾਂ ਵੀ ਬਹੁਤ ਮਜ਼ਾ ਆਇਆ ਆਨੰਦ ਆਇਆ ਸਾਨੂੰ ਉੱਧਰ ਔਰ ਪਹਿਲੇ ਦਿਨ ਤੇ ਅਸੀਂ ਗਏ ਉੱਧਰ ਤੇ ਉੱਧਰ ਅਸੀਂ ਰੂਮ ਵਗੈਰਾ ਕੀਤਾ। ਤੇ ਰੂਮ ਤੇ ਅਸੀਂ ਰੁਕੇ ਰਾਤ ਦਾ ਸਟੇ ਕੀਤਾ ਫਿਰ ਸਵੇਰੇ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਦਰਸ਼ਨ ਕਰਨ ਬਾਅਦ ਅਸੀਂ ਹਾਂਜੀ ਬੋਲੋ
ਤੇ ਉੱਥੇ ਦੇ ਅੱਜ ਬੱਸਾਂ ਚੱਲਦੀਆਂ ਹੈਗੀਆਂ ਨੇ ਸਾਰੇ ਗੁਰਦੁਆਰੇ ਘੁੰਮਾਉਂਦੇ ਹੈਗੇ ਨੇ ਤੇ ਤੁਸੀਂ ਉਹ ਬੱਸਾਂ ਨਹੀਂ ਗਏ ਹੈਗੇ।
ਹਾਂਜੀ- ਹਾਂਜੀ, ਬੱਸਾਂ ਵੀ ਚੱਲਦੀਆਂ ਨੇ ਅਸੀਂ, ਅਸੀਂ ਪ੍ਰਾਈਵੇਟ ਗੱਡੀ ਵੀ ਕਰ ਸਕਦੇ ਆ ਆਪਣੀ ਨਾ ਜਿਵੇਂ ਅਹ ਅਹ ਕਾਫ਼ੀ ਸੰਗਤ ਗਈ ਹੋਏ ਤੇ ਆਪਣੀ ਅਲੱਗ ਤੋਂ ਕਰ ਲੈਂਦੀ ਹੈ। ਗੱਡੀ ਜਿਵੇਂ, ਸੈਵਨ ਸੀਟਰ ਹੋ ਗਈ। ਫੋਰਟੀਨ ਸੀਟਰ ਹੋ ਗਈ ਅ ਆਪਣੀ ਅਲੱਗ ਤੋਂ ਕਰ ਲੈਂਦੇ ਨੇ ਪਰ ਅਸੀਂ ਤੇ ਹੁਣ ਚਾਰ ਬੰਦੇ ਸੀ ਥੋੜੀ ਬਹੁਤੀ ਸਾਡੇ ਨਾਲ ਦੇ ਰੂਮ ਦੇ ਹੈਗੇ ਸੀ। ਅਸੀਂ ਉਹਨਾਂ ਨਾਲ ਥੋੜ੍ਹੀ ਗੱਲਬਾਤ ਕਰਕੇ ਨਾ ਤੇ ਫ਼ਿਰ ਇਕੱਠੇ ਹੀ ਅਗਲੇ ਦਿਨ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ
ਅੱਛਾ ਤੇ ਉਹ ਗੁਰਦੁਆਰੇ ਜਿੰਨੇ ਵੀ ਹੈਗੇ ਨਾ ਨੇੜੇ ਲਾਗੇ ਲੱਗ ਦੂਰ-ਦੂਰ ਹੈਗੇ ਨੇ ਉੱਥੇ ਗੁਰਦੁਵਾਰੇ ਸਾਰੇ ਕਿੱਧਾਂ ਕਿੱਧਰ
ਬਸ ਉਹ ਗੁਰਦੁਆਰੇ ਤੇ ਦੇਖੋ ਆਉਂਦੇ ਤੇ ਸ਼ਹਿਰ ਦੇ ਵਿੱਚ ਹੀ ਨੇ ਤੇ ਬਸ ਥੋੜ੍ਹੀ ਦੂਰੀ ਤੇ ਵੀ ਕੁਛ ਗੁਰਦੁਆਰੇ ਹੈਗੇ ਨੇ ਕਿ ਦੂਰ ਵੀ ਨੇ ਤੇ ਤਾਂ ਹੀ ਤੇ ਟੈਕਸੀ ਵਗੈਰਾ ਕਰਨੀ ਪੈਂਦੀ ਹੈ ਸਾਨੂੰ। ਜਦੋਂ ਪੈਦਲ ਦਾ ਰਸਤਾ ਹੋਏ ਤੇ ਫਿਰ ਬੰਦਾ ਆਪੇ ਹੀ ਕਰ ਲੈਂਦਾ। ਦਰਸ਼ਨ ਪੈਦਲ ਹੀ ਹੋ ਜਾਂਦੇ ਨੇ ਪਰ ਨਹੀਂ।
ਮਤਲਬ ਕਿ ਇਨਾ ਇੰਨਾ ਫ਼ਰਕ ਹੋਏਗਾ ਇੱਕ- ਇੱਕ ਕਿਲੋਮੀਟਰ ਦੋ -ਦੋ ਕਿਲੋਮੀਟਰ ਦਾ ਫ਼ਰਕ ਪਏਗਾ। ਮਤਲਬ ਸਾਰੇ ਗੁਰਦੁਆਰੇ ਘੁੰਮ ਹੋਏ ਤੁਸੀਂ ਹਂ ਤੇ ਆਪਣਾ ਇਹ ਤੇ ਤੁਸੀਂ ਆਪਣਾ ਬੇਟਾ ਤੁਹਾਡਾ ਰਹਿੰਦਾ ਕਿੱਥੇ ਹੈਗਾ।
ਸਾਡਾ ਬੇਟਾ ਰਹਿੰਦਾ ਹੈਦਰਾਬਾਦ ਰਹਿੰਦਾ ਐਕਚੁਲੀ ਪਹਿਲੇ ਤਾਂ ਇੱਧਰ ਰਹਿੰਦਾ ਸੀ ਪਰ ਉਹਦਾ ਨਾ ਇੱਧਰ ਕੰਮ ਨੀ ਸੈੱਟ ਹੋਇਆ। ਤੇ ਫੇਰ ਉਹਨੂੰ, ਉਹਨੂੰ ਮਤਲਬ ਉਹਦੀ ਵਾਈਫ ਉੱਧਰ ਦੀ ਸੀ। ਤੇ ਉਹਨਾਂ ਨੇ ਸੁਜੈਸਟ ਕੀਤਾ ਕਿ ਚਲੋ ਉੱਧਰ ਚੱਲੇ ਆ। ਤੇ ਉੱਧਰ ਕੋਈ ਕੰਮ ਮਿਲ ਜਾਏ ਤੇ ਲੇਕਿਨ ਉਹਨਾਂ ਦੇ ਦੀ ਅਲੱਗ ਹੀ ਲਾਈਨ ਨਿਕਲ ਗਈ ਤੇ ਅੱਛਾ ਮਤਲਬ ਹੁਣ ਸੈਟ ਹੋ ਗਿਆ ਉੱਧਰ
ਚਲੋ ਵਧੀਆ ਸ਼ਹਿਰ ਛੱਡ ਕੇ ਬੰਦਾ ਸੈੱਟ ਹੋ ਹੀ ਜਾਂਦਾ ਦੁਨੀਆਂ ਜਾਂਦੀ ਹੈਦੇ ਹੈ ਤੇ ਚਲੋ ਆਪਣੇ ਇੰਡੀਆ ਦੇ ਅੰਦਰ ਹੀ ਹੈਗਾ ਚਲੋ ਸੈੱਟ ਹੋ ਗਿਆ ਨਹੀਂ ਤੇ ਦੁਨੀਆਂ ਦੇ ਕਾਫੀ ਦੂਰ- ਦੂਰ ਤੋਂ ਸੱਤ ਸਮੁੰਦਰ ਬਾਹਰ ਜਾਂਦੀ ਹੈਗੀ ਏ ਦੁਨੀਆਂ ਸੈਟ ਹੋਣ ਪਿੱਛੇ ਚਲੋ ਠੀਕ ਹੈ ਆਪਣਾ ਹੈਦਰਾਬਾਦ ਹੀ ਇੰਡੀਆ ਦੇ ਅੰਦਰ ਹੀ ਹੈਗਾ।
ਹਾਂਜੀ ਸਟਰ੍ਰਗਲ ਤੇ ਦੇਖੋ ਕਰਨਾ ਪੈਂਦਾ ਬੰਦੇ ਨੂੰ ਜਿੱਥੇ ਵੀ ਜਾਏ ਹੁਣ ਤੁਹਾਡੇ ਸਾਹਮਣੇ ਹੀ ਏ ਤੁਹਾਨੂੰ ਵੀ ਪਤਾ। ਪਤਾ ਹੀ ਹੋਣਾ ਹੈਗੇ ਤੇ ਪਹਿਲੇ ਤਾਂ ਬਹੁਤ ਸਾਰੇ ਡਿਫਕਲਟੀਆਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਉਸ ਤੋਂ ਬਾਅਦ ਹੁਣ ਨਾ ਥੋੜ੍ਹਾ ਜਾ ਕੇ ਸੈਟ ਏ ਹਾਲੇ ਵੀ ਪੂਰਾ ਅਸੀਂ ਨੀ ਕਹਿ ਸਕਦੇ ਕਿ ਸੈਟ ਏ ਐ ਕਿ ਹਾਂ ਸਹੀ ਏ ਇੱਧਰੋਂ ਦੀ ਵਜਾ ਉੱਧਰ ਸਹੀ ਏ
ਚਲੋ ਤੁਹਾਡਾ ਬੇਟਾ ਮੈਗਾ ਸੀ ਤੇ ਤੁਹਾਨੂੰ ਘੁੰਮਾ ਲਿਆ ਕਿ ਮਤਲਬ
ਹਾਜੀ -ਹਾਜੀ। ਬਸ ਉਹਦੇ ਜ਼ਰੀਏ ਹੀ ਹੋਏ ਆ ਅਸੀਂ ਨਹੀਂ ਤੋ ਮੇਰੀ ਤੇ ਇੰਨੀ ਹਿੰਮਤ ਨਹੀਂ ਸੀ ਹੁਣ ਤੇ ਤੁਹਾਨੂੰ ਪਤਾ ਐਸੇ ਏਜ਼ 'ਚ' ਆ ਕੇ ਬੰਦੇ ਦੀ ਅਹ ਗੋਡੇ- ਸ਼ੋਡੇ ਸਭ ਜਵਾਬ ਦੇ ਜਾਦੇ ਨੇ
ਅੱਛਾ।
ਬਸ ਥੋੜ੍ਹਾ ਵੈਸੇ ਵੀ ਮੈਨੂੰ ਤੁਹਾਨੂੰ ਪਤਾ ਸਾਹ ਦੀ ਥੋੜ੍ਹੀ ਪ੍ਰੋਬਲਮ ਹੈਗੀ ਏ ਤੇ ਥੋੜਾ ਡਰੀ ਆ ਪਰ ਗੁਰੂ ਮਹਾਰਾਜ ਜਦੋਂ ਚਾਹਣ ਤੇ ਉਦੋਂ ਆਪੇ ਹੀ ਫਿਰ ਲੈ ਜਾਂਦੇ ਨੇ ਬਾਂ ਪਕੜ ਕੇ
ਹਾਂ ਇਹ ਤੇ ਗੱਲ ਠੀਕ ਹੈਗੀ ਉਹ ਮੇਨ ਤੇ ਉਹਨਾਂ ਨੇ ਹੌਸਲਾ ਦੇਣਾ ਨਹੀਂ ਤੇ ਨਾ। ਤੁਰਨ ਦਾ ਹੌਸਲਾ ਸਾਰਾ ਉਹਨਾਂ ਨੇ ਦੇਣਾ ਉਹਨਾਂ ਨੇ ਕਮਾਣਾ ਸਾਰਾ ਬਿਲਕੁਲ ਤੇ ਆਪਣਾ ਫਿਰ ਬੇਟਾ ਤੁਹਾਡਾ ਹਾਂਜੀ- ਹਾਂਜੀ ਮੈਂ ਕਿਹਾ ਜਿਵੇਂ ਤੁਹਾਡਾ ਬੇਟਾ ਹੈਦਰਾਬਾਦ ਰਹਿੰਦਾ ਹੈਗਾ ਉਹ ਤੇ ਬੜੀ ਵੱਡੀ ਸਿਟੀ ਹੈ ਜਾਂਦਾ ਹੈ ਤਾਂ ਉੱਥੇ ਫਿਰ ਤੁਸੀਂ ਬੇਟੇ ਨੇ ਘੁੰਮਾਇਆ ਵੀ ਹੋਣਾ ਉਹਨੇ ਤੁਹਾਨੂੰ ਬਹੁਤ
ਹਾਂਜੀ- ਹਾਂਜੀ, ਹਾਂਜੀ- ਹਾਂਜੀ, ਡਿਫਰੈਂਟ- ਡਿਫਰੈਂਟ ਜਗ੍ਹਾ ਤੇ ਤੇ ਲੈ ਕੇ ਗਿਆ ਐਸਾ-ਐਸਾ ਐਕਸਪੀਰੀਅੰਸ ਕਰਵਾਇਆ ਕਿ ਮੈਂ ਜੋ ਪਹਿਲੇ ਨਹੀਂ ਕੀਤਾ ਦਾ ਸੀ। ਪਰ ਮੈਂ ਥੋੜਾ ਮਤਲਬ ਹੁਣ ਦੇਖੋ ਸਾਡੇ ਟਾਈਮ ਤੇ ਇੰਨਾ ਕੁੱਛ ਹੁੰਦਾ ਨੀ ਸੀ। ਘਰ ਹੀ ਰਹਿੰਦੇ ਸੀ ਲੋਕ ਵੀ ਇੰਨਾ ਘੁੰਮਦੇ- ਸ਼ੁੰਮਦੇ ਨੀ ਸਨ। ਅੱਜ-ਕੱਲ੍ਹ ਦੇ ਟਾਈਮ ਇਥੇ ਸਭ ਦਾ ਹੋ ਗਿਆ ਕਿ ਹਾਂ ਬਾਈ ਅਸੀ ਇੱਧਰ ਘੁੰਮਣਾ-ਉੱਧਰ ਘੁੰਮਣਾ ਸਾਡੇ ਟਾਈਮ ਤੇ ਐਸੀ ਕਿ ਪਤੀ ਨੇ ਘੁੰਮਾ ਦਿੱਤਾ।
ਬਿਲਕੁਲ ਸਹੀ ਗੱਲ ਏ। ਪਹਿਲੇ ਤੇ ਆਉਦਾ ਸੀ ਬੰਦਾ ਨਹੀਂ ਮਾਹੌਲ ਵੀ ਨੀ ਲੈ ਕੇ ਜਾਂਦੇ ਸੀ ਅਤੇ ਹੁਣ ਦੇਖੋ ਤਸੀਂ ਨੀ ਮਹੋਲ ਦਾ ਇੰਨਾ ਟਰੈਂਡ ਚੱਲ ਪਿਆ ਵ ਸਾਰੇ ਤੁਸੀ ਮਹੋਲ ਦੇਖੋ ਚੌਥੇ ਦਿਨ ਕੋਈ ਨਵੀ ਫਿਲਮ ਆਦੀ ਏ ਨਾਲੇ ਆਪਣਾ ਸਾਰੇ ਫੈਮਲੀ ਨਾਲ ਚਲੋ ਟਿਕਟ ਬੁੱਕ ਕਰਾਈ ਅੱਜ-ਕੱਲ੍ਹ ਤੇ ਓਨਲਾਈਨ ਹੀ ਸਭ ਟਿਕਟਾਂ ਬੁੱਕ ਹੋ ਜਾਂਦੀਆਂ ਨੇ। ਉੱਥੇ ਜਾਣ ਦੀ ਵੀ ਲੋੜ ਨੀ ਹੈਗੀ ਵੀ ਆਪਣਾ ਓਨਲਾਈਨ ਕਰਾਦੇ ਨੇ ਤੇ ਨਾਲੇ ਟੈਮ ਵਖਦੇ ਤੇ ਨਾਲੇ ਨਿਕਲ ਜਾਂਦੇ ਨੇ। ਸੰਡੇ ਦੇ ਇਹਨਾਂ ਨੇ ਵੇਖਣੀ-ਵੇਖਣੀ ਹੁੰਦੀ ਪਿਕਚਰ ਚਲੋ।
ਹਾਂਜੀ ਚਲੋ ਵਧੀਆ ਗੱਲ ਏ ਅੱਜ-ਕੱਲ੍ਹ ਦੇ ਟਾਈਮ ਦੀ ਜਿਹੜੀ ਜਨਰੇਸ਼ਨ ਏ, ਉਹ ਆਪਣੀ ਲਾਈਫ ਨੂੰ ਇੰਜੋਏ ਕਰ ਰਹੀ ਏ। ਵਧੀਆ ਗੱਲ ਏ। ਅਸੀਂ ਘਰ ਹੀ ਬਹਿ ਕੇ ਬਿਤਾਏ ਦਿਨ ਨੇ ਜੀ। ਤੇ ਹੁਣ ਥੋੜਾ ਮੌਕਾ ਮਿਲਿਆ ਚਲੋ ਬੇਟੇ ਨੇ ਕਿਹਾ ਤੇ ਚਲੇ ਗਿਆ ਨਾਲ ਤੇ
ਬੰਦਾ ਮੌਕੇ ਤੇ ਚੌਕਾ ਮਾਰੀ ਜਾਂਦਾ ਐਸੀ ਗੱਲ ਨੀ ਕਿ ਮੌਕੇ ਤੇ ਚੌਕਾ ਲੱਗ ਗਿਆ।
ਹਾਂਜੀ-ਹਾਂਜੀ। ਬਿਲਕੁਲ-ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੇ ਬਸ ਉੱਧਰ ਘੁਮਾਇਆ ਕਾਫ਼ੀ ਜਗ੍ਹਾ ਤੇ ਉਹਨੇ ਮੈਨੂੰ। ਤੇ ਬਹੁਤ ਅੱਛੀ-ਅੱਛੀ ਜਗ੍ਹਾ ਸੀ ਤੇ ਮੈਂ ਕਹਿਣੀ ਹਾਂ ਇਧਰ ਐਮ, ਐਨ, ਸੀ ਕੰਪਨੀ ਵਾਲੀ ਜਿਹੜੀ ਸਾਈਡ ਉੱਥੇ ਇਤਨੀ ਵੱਡੀ-ਵੱਡੀ ਬਿਲਡਿੰਗ ਡਿਸ਼ ਬਣੀਆਂ ਦੀਆਂ ਸੀ। ਜਿਵੇਂ ਹਾਂ, ਹਾਂਜੀ-ਹਾਂਜੀ। ਮਲਟੀਨੈਸ਼ਨਲ ਨੇ ਨਾ ਤੇ ਤੇ ਸਾਰੀ ਤਹਾਨੂੰ ਪਤਾ ਹੀ ਏ ਫਿਰ ਤੇ ਜਿੱਧਰ ਨੋਇਡਾ ਵਗੈਰਾ ਹੁੰਦੀ ਆ ਉੱਧਰ ਵੀ ਇਨੀ ਗੁੜਗਾਮ ਹੋ ਗਿਆ। ਉੱਧਰ ਵੀ ਸਾਰੀ ਬਿਲਡਿੰਗ ਹੁੰਦੀ ਐ ਇੱਕੋ ਸਾਈਡ ਹੁੰਦੀ ਐ ਜੋ ਵਰਕਰ ਵਾਲਿਆਂ ਦੀ ਤੇ ਇਹ ਬਹੁਤ ਅੱਛੀ ਮਤਲਬ ਸਿਟੀ ਬਣੀ ਦੀ ਸੀ। ਮੋਲਸ ਵਗੈਰਾ ਚ ਲੈਕੇ ਗਿਆ ਮੈਨੂੰ ਔਰ।
ਹਾਂਜੀ-ਹਾਂਜੀ।
ਮਤਲਬ ਕਿ ਲੰਬਾ-ਲੰਬਾ ਟੂਰ ਲਾ ਕੇ ਆਇਓ ਹਲੇੇ ਉੱਥੇ ਹੀ ਹੈਗੇ ਜਾਂ ਆਪਣਾ ਆ ਗਏ ਓਹ।
ਬਸ ਆਣ ਦੀ ਤਿਆਰੀ ਵਿੱਚ ਹਾਂ ਬਸ ਆਣਾ ਹੈ ਇੱਕ-ਦੋ ਦਿਨਾਂ ਤੱਕ ਹਲੇ ਆਈ
ਅੱਛਾ, ਅੱਛਾ-ਅੱਛਾ-ਅੱਛਾ ਚਲੋ। ਮਤਲਬ ਕਿ ਆਪਣਾ ਫਿਰ ਇੱਥੇ ਤੁਸੀ ਇੱਧਰ ਦਿੱਲੀ ਸਾਈਡ ਰਹਿੰਦੇ ਆ ਕਿੱਥੇ ਰਹਿੰਦੇ ਹੈਗੇ ਆ।
ਅਸੀ ਅੰਬਾਲੇ ਸਾਈਡ।
ਅੱਛਾ, ਠੀਕ ਏ -ਠੀਕ ਏ। ਅੰਬਾਲਾ ਵੀ ਵੇਖਣ ਨੂੰ ਬਹੁਤ ਵਧੀਆ ਉੱਥੇ।
ਪਰ ਇੰਨਾ ਨਹੀਂ ਇੰਨਾ ਵਾਈਡ ਏਰੀਆ ਨਹੀਂ ਹੈਗਾ। ਕ ਜਿੱਦਾਂ ਹੁਣ ਮੈ ਐਧਰ ਗਈ ਐ ਤੇ ਐਜ ਕੰਪੇਅਰ ਇਹਦੇ ਨਾਲ ਕਰੀਏ ਤਾਂ ਕੁਛ ਨੀ ਹੈ।
ਉਹ ਤੇ ਚਲੋ ਠੀਕ ਏ। ਵੱਡੀ ਸਿਟੀ ਹੈਗੀ ਉਹਦੇ ਨਾਲ ਕੰਪੇਅਰ ਕਰ ਵੀ ਨੀ ਸਕਦੇ ਤੁਸੀ ਠੀਕ ਏ ਨਾ। ਬਾਕੀ ਚਲੋ ਜ ਜਿੱਥੇ ਹੁਣ ਤੁਸੀ ਰਹਿ ਰਹੇ ਹੋ ਉੱਥੇ ਵੀ ਐਸੀ ਗੱਲ ਨਹੀ ਹੈਗੀ ਬਹੁਤ ਅੱਛੇ-ਅੱਛੇ ਮੋਲ ਹੈਗੇ ਨੇ। ਜੱਗੀ-ਜੱਗੀ ਸਟੇਸ਼ਨ ਹੈਗਾ ਇੰਨਾ ਵਧੀਆ ਤੁਹਾਡੇ ਉੱਥੇ ਬਣਿਆਗਾ। ਠੀਕ ਏ ਨਾ ਉੱਥੇ ਹਰ ਚੀਜ਼ ਦੇ ਡਿਸਕਾਊਟ ਵਗੈਰਾ ਲੱਗੇ ਹੁੰਦੇ ਹੈਗੇ ਠੀਕ ਏ ਨਾ ਜੋ ਆਨਲਾਈਨ ਹੁੰਦੇ। ਉਹੀ ਡਿਸਕਾਊਟ ਆਪਣਾ ਦੁਕਾਨਾਂ ਸ਼ੋਪ ਵਗੈਰਾ 'ਤੇ ਲੱਗੇ ਆ। ਐਸੀ ਕੋਈ ਗੱਲ ਨੀ ਤੇ ਕਦੀ ਬੇਟਾ-ਬੂਟਾ ਲੈ ਕੇ ਨਹੀਂ ਗਿਆ ਤੁਹਾਡੇ।
ਹਾਂ-ਹਾਂ ਮੇਰਾ ਬੇਟਾਥ ਛੋਟੇ ਵਾਲਾ ਮੈਨੂੰ ਲੈ ਗਿਆ ਸੀ। ਮੇਰੀ ਐਕਚੁਲੀ ਗੁੜੀਆ ਦੀ ਮੈਰਿਜ ਸੀ। ਸੀ ਨਾ। ਤੇ ਤਾਂ ਉਹ ਮੈਨੂੰ ਲੈ ਕੇ ਗਿਆ ਸੀ ਉੱਧਰ। ਉਹਨੇ ਵੀ ਸ਼ੋਪਿੰਗ ਵਗੈਰਾ ਹਾਂ ਸ਼ੋਪਿੰਗ ਵਗੈਰਾ ਕਰਨੀ ਸੀ ਤੇ ਕੁਛ ਡਿਸਕਾਊਟ ਤੇ ਲਿੱਤਾ ਵੀ ਸੀ ਅਸੀ ਕੋਈ ਐਹੇ ਜੀ ਗੱਲ ਨੀ ਤੇ ਬਹੁਤ ਅੱਛਾ ਸਮਾਨ ਮਿਲਿਆ ਸੀ। ਅਸੀ ਜ਼ਿਆਦਾਤਰ ਫੁੱਟਵੀਅਰ ਦਾ ਸਮਾਨ ਲੈ ਕੇ ਆਏ ਸੀ ਉਸ ਟਾਈਮ ਡਿਸ- ਅਕਾਊਟ ਲੱਗਿਆ ਦਾ ਸੀ ਉੱਧਰ।
ਅਧਿਕ ਤਾਂ ਫੁੱਟ ਵੀਅਰ ਤੇ ਜ਼ਿਆਦਾ ਹੀ ਲੱਗਦਾ ਹੈਗਾ ਉੱਥੇ। ਹਮ ਫੁਟ ਵੀਅਰ ਦਾ।
ਤੇ ਬਟ ਵਰਾਇਟੀ ਬਹੁਤ ਅੱਛੀ ਸੀ।
ਹਾਂ ਨਹੀਂ ਅੰਬਾਲੇ ਤੇ ਚਲੋ ਅੰਬਾਲੇ ਤੇ ਤੇ ਵਰਾਇਟੀ-ਵਰਾਇਟੀ ਹੈਗੀ ਤੁਸੀਂ ਤਾਂ ਫੁਟ-ਵੀਅਰ ਵੇਖਿਆ ਅੱਗੇ ਤੁਹਾਡੇ ਮਾਰਕੀਟ ਹੈਗੀ ਅੱਗੇ ਉਹਨਾਂ ਦੀ। ਆਪਣਾ ਬੱਸ ਸਟੈਂਡ ਦੇ ਕੋਲ। ਉੱਥੇ ਸਾਰਾ ਕੱਪੜਾ ਹੀ ਕੱਪੜਾ ਹੈਗਾ ਵਾ। ਸੂਟ ਵਗੈਰਾ ਲੇਡੀਜ਼, ਲੇਡੀਜ਼ ਗਾਰਮੈਂਟ ਵਗੈਰਾ।
ਇੱਧਰ ਵੀ ਗਏ ਸੀ ਹਾਂਜੀ ਤੁਸੀ ਮੈਨੂੰ ਯਾਦ ਦਿਲਵਾ ਦਿੱਤਾ ਸੀ ਅਹ -ਅਹ ਜੋ ਅ ਕਲੋਥਜ ਵਗੈਰਾ ਦੀ ਸ਼ੋਪਿੰਗ ਸੀ ਓਧਰੋਂ ਵੀ ਕੀਤੀ ਸੀ ਤੇ ਕੁਛ ਅਸੀ ਅਹ ਇੱਧਰ ਹੈਗਾ। ਸਾਡੇ ਗੋਪਾਲ ਮੋਚਨ ਬਿਲਾਸਪੁਰ ਵਾਲੀ ਸਾਈਡ ਹੈਗਾ। ਓਧਰੋਂ ਵੀ ਕੀਤੀ ਸੀ ਸ਼ੋਪਿੰਗ ਨਾ ਅਸੀਂ ਥੋੜ੍ਹੀ। ਤੇ ਬਿਟਿਆ ਦੀ ਮੈਰਿਜ ਹੁਣੇ ਹੋ ਗਏ ਆ ਅੱਠ-ਨੌ ਮਹੀਨੇ ਹੋਏ ਆ। ਤੇ ਤਾਹੀ ਕੀਤੀ ਸੀ ਅਸੀਂ ਤਾਂ ਬਹੁਤ। ਬੇ ਤੋਂ ਸ਼ੋਪਿੰਗ ਕੀਤੀ ਸੀ। ਹਾਂਜੀ
ਮੈਂ ਕਿਹਾ ਗੁੜੀਆ ਫਿਰ ਠੀਕ ਐ ਤੁਹਾਡੀ। ਚਲੋ ਵਧੀਆ ਠੀਕ ਏ ਰਹਿਣਾ ਚਾਹੀਦਾ। ਤੇ ਆਪਣਾ ਲੋਕਲ ਹੀ ਕੀਤੀ ਆ, ਬਾਹਰ ਕੀਤਾ ਜਾ।
ਬਸ ਲੋਕਲ ਹੀ ਗੀਤ ਐ ਵੈਸੇ ਤੇ
ਚਲੋ ਠੀਕ ਐ ਵਧੀਆ ਫਿਰ ਹੋਰ ਕੀ ਏ ਹੋਰ ਸੁਣਾਓ?
ਤੁਹਾਡੇ ਘਰ ਪਰਿਵਾਰ ਸਭ ਠੀਕ ਨੇ।
ਸਭ ਵਧੀਆ ਸਭ ਵਧੀਆ ਅੱਜ-ਕੱਲ ਵੋਟੀ ਗਈ ਦੀ ਪੇਕੇ ਹੋਰ। ਮੈਂ ਕਿਹਾ ਜਾ ਲਾਇਆ ਤੋਂ ਵੀ ਮਹੀਨਾ ਕਾਨੂੰ ਲਾਇਆ ਵਾ।
ਛੁੱਟੀਆਂ ਤੇ ਛੁੱਟੀਆਂ ਜਾਣਾ-ਜਾਣਾ ਨਾ।
ਬਿਲਕੁਲ-ਬਿਲਕੁਲ। ਛੁੱਟੀਆਂ ਹੈਗੀਆਂ ਸਾਲ ਬਾਅਦ ਇੱਕ ਸਾਲ ਚ ਇੱਕ ਵਾਰ ਪੈਂਦੀਆਂ ਨੇ।
ਹਾਂਜੀ, ਹਾਂਜੀ, ਹਾਂਜੀ ਬਹੁਤ ਵਧੀਆ ਗੱਲ ਏ ਅਸੀਂ ਵੀ ਜਾਂਦੇ ਹੁੰਦੇ ਸੀ। ਉਹ ਹੁਣ ਦੇਖੋ ਅਗਰ ਕਿਤੇ ਘੁੰਮਣ ਨੀ ਜਾ ਰਹੇ ਤੇ ਫਿਰ ਉਹਨਾ ਨੇ ਉੱਧਰ ਤੇ ਜਾਣਾ ਹੀ ਐ ਨਾ।
ਬਿਲਕੁਲ-ਬਿਲਕੁਲ।
ਹੋਰ ਚਲੋ ਫਿਰ ਠੀਕ ਐ ਮੈਂ ਫਿਰ ਕਰਾਂਗੀ ਤੁਹਾਨੂੰ ਕੋਲ।
ਬਿਲਕੁਲ, ਬਿਲਕੁਲ, ਬਿਲਕੁਲ। ਥੈਂਕ ਯੂ ਥੈਂਕ ਯੂ ਜੀ। ਹਾਂਜੀ-ਹਾਂਜੀ।
ਹਮ-ਹਮ ਹਮ।